ਹੈਲੋ ਸਸ਼੍ਰੀ ਅਕਾਲ ਜੀ
ਸਸ਼੍ਰੀ ਅਕਾਲ ਜੀ ਸਸ਼੍ਰੀ ਅਕਾਲ
ਠੀਕ ਹੋ
ਹਾਂਜੀ ਹਾਂਜੀ ਵਧੀਆ ਆਪਣੀ ਸੁਣਾਓ
ਬਸ ਮੈਂ ਵੀ ਵਧੀਆ ਠੀਕ ਠਾਕ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੇ ਵਧੀਆ ਸਭ ਠੀਕ
ਹਾਂ ਉਹ ਕੀ ਕਰ ਰਹੀ ਛੋਟੀ ਬੁੜੀਆਂ
ਬਸ ਓਈ ਲੱਗੀ ਏ ਖੇਡਣ ਵਾਸਤੇ। ਨਾਨੀ ਨਾਲ ਅਪਣੀ, ਖੇਡਦੀ ਪਈ ਹਾਂਜੀ-ਹਾਂਜੀ। ਹੋਰ ਕੀ ਕਰ ਰੇ ਸੀ ਤੁਸੀਂ ਕੀ ਕਰ ਰੇ ਸੀਗੇ?
ਬਸ ਘਰੇ ਐਪ ਤੇ ਲੱਗੀ ਹੋਈ ਆਂ।
ਅੱਛਾ ਛਾ-ਛਾ-ਛਾ ਚਲੋ ਵਦੀਆ-ਵਦੀਆ।
ਹੋਰ ਕੀਥੇ ਬੱਚੇਆਂ ਦੀ ਛੁੱਟੀਆਂ ਹੋ ਗੀਆਂ ਖਤਮ?
ਹਾਂਜੀ
ਅੱਛਾ ਛਾ-ਛਾ ਗਏ ਸੀ ਕੀਧਰੇ ਘੁੰਮਣ?
ਹਾਂਜੀ-ਹਾਂਜੀ ਅਸੀਂ ਗਏ ਸੀ
ਯਾ
ਹਾਂ ਯਾਤਰਾ ਕਰਨ ਗਏ ਸੀ ਅਸੀਂ ਅਸੀਂ ਆ ਰੀ ਹਾਂਜੀ ਅਸੀ ਅਮਰੀਸਰ ਗਏ ਸੀ, ਘੋਮ
ਅੱ ਅੱਛਾ ਛਾ ਹੋਰ ਕੀਦਾਂ ਰੇਆ ਫੇਰ?
ਹਾਂ ਵਦੀਆ, ਵਦੀਆ-ਵਦੀਆ ਦੀ ਛੁੱਟੀਆਂ ਚ ਗਏ ਸੀ ਵਦੀਆ ਅਮਰੀਸਰ ਗਏ ਸੀ ਰਸਤੇ ਜੀਨੇ ਗੁਰਦੁਆਰੇ ਆਏ, ਸਾਰੇ ਗੁਰਦੁਆਰੇ ਦਰਸ਼ਨ ਕੀਤੇ ਨੇ ਓਥੇ ਅਸੀਂ ਸਟੇ ਵੀ ਕੀਤਾ ਹਰ ਗੁਰਦੁਆਰੇ ਵੇਚ ਸਟੇ ਕਰਕੇ ਫੇਰ ਸਵੇਰੇ ਅਪਣਾ, ਕੀਰਤਨ ਵੀ ਸੁਣੇਆ ਆਨੰਦ ਲੇਆ ਕੀਰਤਨ ਦਾ, ਮਤਬ ਸਕੂਨ ਮੀਲੇਆ ਸਾਨੂੰ ਬਾਣੀ ਸੁਣ ਕੇ ਬਾ ਆਨੰਦ ਮਾਣੇਆ ਓਸ ਸੋ ਫੇਰ ਆਪਣਾ ਸਟੇ ਕਰਕੇ ਫੇਰ ਅਸੀ ਚੱਲ ਪੇ ਫੇਰ ਰਸਤੇ ਚ ਫੇਰ ਏਕ ਗੁਰਦੁਆਰਾ ਦਸਵੀਂ ਪਾਤਸ਼ਾਹੀ ਦਾ ਆਏਆ, ਅਸੀਂ ਰਾਤ ਫੇਰ ਓਥੇ ਸਟੇ ਕੀਤੀ ਰਾਤ ਦਾ ਅਸੀਂ ਦੀਵਾਨ ਦੇਖੇਆ, ਸੁਣੇਆ ਕੀਰਤਨ ਸੁਣੇਆ ਕ ਥਾ ਸੁਣੀ ਬੋਤ ਅਆ ਸਾਨੂੰ ਬੌਤ ਸਕੂਨ ਮੀਲੇਆ ਸੀ ਫੇਰ ਓਥੇ ਸਟੇ ਕਰਕੇ ਸਵੇਰੇ ਅਸੀਂ ਫੇਰ ਨਾਛ ਤਾ ਕਰਕੇ ਫੇਰ ਅਸੀਂ, ਆਪਣਾ ਚੱਲ ਪੇ, ਅੰਮਰੀਸਰ ਸੀਦਾ। ਅੰਮਰੀਸਰ ਅਸੀਂ ਪੌਂਚੇ ਓਥੇ, ਓਥੇ ਤੇ ਨਜ਼ਾਰਾ ਈ ਅਲੱਗ ਸੀ ਨਾ ਵਦੀਆ ਗੁਰਦੁਆਰਾ ਐਨਾ ਸਕੂਨ ਓ ਬੜੀ ਓਥੇ ਸ਼ਾਂਤ ਮੀ ਜਗ੍ਹਾ ਹੁੰਦੀ ਐ ਜੀਵੇ ਦਰਬਾਰ ਸੈਬ ਓਥੇ ਬੈਠ ਕੇ, ਪਰਕਰਮਾ ਦੇ ਵੀਚ ਸਰੋਵਰ ਦੇ ਕੋਲ ਬੈਠ ਬੜੇ ਨਜ਼ਾਰੇ ਲਏ ਬੱਚੇ ਬੜੇ ਖੁਸ਼, ਜੇਉਂ-ਜੇਉਂ ਪਾ ਮਛੀਆਂ ਆਦੀਆਂ ਸੀ ਬੱਚੇ ਬੜੇ ਖੁਸ਼ ਹੁੰਦੇ ਸੀ।
ਆਜੀ-ਆਜੀ।
ਪਰਕਰਮਾ ਕਰਦੇ ਰਏ ਫੇਰ ਸੰਗਤ ਦੇ ਦਰਸ਼ਨ ਕਰਦੇ ਰਏ, ਫੇਰ ਏ ਮੇਨੂੰ ਨਾਈ ਕ ਵੀ ਨਾਈਟ ਨੂੰ ਅਸੀਂ ਆਪਣਾ ਸਾਰਾ ਪਾਠ ਸੁਣ ਕੇ ਕੀਰਤਨ ਸੁਣ ਕੇ ਅਸੀਂ ਰਾਤੀ ਏਥੇ ਸਾਨੂੰ ਕਮਰਾ ਮੀਲ ਗੇਆ ਸੀ
ਆ ਛਾ-ਛਾ।
ਆਪਾਂ ਓਥੇ ਆ ਸਟੇ ਕਰਕੇ ਫੇਰ ਅਸੀਂ ਮਾਰਕੀਟ ਚਲੇ ਗੇ ਮਾਰਕੀਟ ਵੀ ਕੀ ਬੜਾ ਵਧੀਆ ਓਥੇ ਮਾਰਕੀਟ ਬਣੀ ਹੋਈ ਐ ਅੰਮਰੀਸਰ ਓਥੋਂ ਥੋੜੀ ਬੌਤੀ ਸੌ਼ਪੀਂਗ ਕੀਤੀ ਸੌ਼ਪੀਂਗ ਕਰਕੇ ਅਸੀਂ ਵਾਪਸ ਫੇਰ ਗੁਰਦੁਆਰਾ ਸੈਬ ਆ ਗੇ ਅਸੀਂ ਏਕ-ਦੋ ਦੇਨ ਐਨ ਖੂਬ ਈਂਜੋਏ ਕੀਤਾ ਐ, ਓਥੇ ਸਾਨੂੰ ਬੜਾ ਈ ਸਕੂਨ ਮੀਲੇਆ ਏ ਬੜਾ ਈ ਮਾ ਲਵ ਕੇਕਿ ਆਨੰਦ ਆਏ ਐ।
ਹਾਂ, ਪੁਰਾ ਆਨੰਦ ਮਾਣ ਕੇ ਆਏ ਹੋ। ਤੁਸੀਂ
ਹਾਂਜੀ ਜੀ, ਹਾਂਜੀ, ਹਾਂਜੀ। ਬਸ, ਅਸੀਂ ਕੁਸਦੇ ਕੁਮਦੇ ਫਰ ਅਸੀਂ ਅਹ ਵਾਪਿਸ ਆ ਕੇ ਇੱਕ-ਦੋ ਦਿਨ ਛੱਡ ਕੇ ਫੇਰ ਅਸੀਂ ਹੇਮਕੁੰਟ ਦੀ ਯਾਤ ਰਾ ਚੱਲ ਪਏ।
ਅੱਛਾ।
ਹੂੰ‌--ਹੇਮਕੁੰਟ ਵੀ ਬੜਾ ਅੱਛਾ ਸਥਾਨ ਹੈ।
ਹਾਂਜੀ, ਹਾਂਜੀ।
ਹਾਂ, ਉੱਥੇ ਵੀ ਬੜਾ ਸਕੂਨ ਮਿਲਦਾ ਐ। ਉੱਥੇ ਵੀ ਅਸੀਂ ਇੱਥੋਂ ਜਦੋਂ- ਚਲੇ ਤੇ ਰਸਤੇ ਵਿੱਚ ਦਸਵੀਂ ਪਾਤਸ਼ਾਹੀ ਦਾ ਗੁਰਦੁਆਰਾ ਸੀ। ਅਸੀਂ ਉੱਥੇ ਅਅ ਨਾਈਟ ਸਟੇ ਕਰਕੇ ਕੀਰਤਨ ਦਾ ਆਨੰਦ ਨਿਮਾਣਿਆ, ਇਸ਼ਨਾਨ ਕੀਤਾ, ਆਪਣਾ ਲੰਗਰ ਛੱਕ ਕੇ ਉੱਥੋਂ ਚੱਲ ਪਏ। ਅੱਗੋਂ ਫਿਰ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਉੱਥੇ ਸਟੇ ਕੀਤਾ। ਇਸ ਤਰ੍ਹਾਂ ਅਸੀਂ ਕਰਦੇ ਹਰ ਮਤਲਬ ਰਸਤੇ ਜਿੰਨੇ ਵੀ ਗੁਰਦੁਆਰੇ ਆਏ ਨੇ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਫ਼ਿਰ ਅਸੀਂ ਹੇਮਕੁੰਟ ਸਾਹਿਬ ਨੂੰ ਚੱਲ ਪਏ। ਤੇ ਹੇਮਕੁੰਟ ਸਾਹਿਬ ਵੀ ਕਾਫੀ ਉਚਾਈ ਤੇ ਵੇ ਜਿੱਥੇ ਅ ਆਪਣਾ ਹੇਮਕੁੰਟ ਦੇ ਬਾਣੀ ਵਿੱਚ ਵੀ ਆਉਂਦਾ ਹੈ। ਹੇਮਕੁੰਟ ਪਰਬਤ ਹੈ ਜਹਾਂ ਸਤ ਸਿੰਘ ਸੋਭਿਤ ਹੈ ਤਾਂ ਬੀੂ ਵੀ ਹੇਮ ਕੁਟ ਪਹਾੜਾ ਦੇ ਵਿੱਚ ਸਥਿਤ ਹੈ ਅਤੇ ਉੱਥੇ ਸੱਤ ਚੋਟੀਆਂ ਉਸ ਕਰਮਾਂ ਵਾਲੇ ਜਿਵੇਂ- ਕਿਸੇ ਵਿਰਲੇ ਬੰਦਿਆਂ ਨੂੰ ਉਸ ਸੱਤ ਚੋਟੀਆਂ ਦੇ ਨਿਸ਼ਾਨ ਦਿਖਾਈ ਦਿੰਦੇ ਨੇ। ਓਰ ਤੁਸੀਂਂ ਹੇਮਕੁੰਟ ਸਾਬ ਦੇ ਸਰੋਵਰ ਦਾ ਜੋ ਜਲ ਹੈ, ਇੰਨਾ ਠੰਡਾ ਹੈ ਕਿ ਉਹਦੇ ਚ ਇ‌‌ਸ਼ ਨਾਨ ਵੀ ਨਹੀਂ ਕੀਤਾ ਜਾਂਦਾ। ਬਹੁਤ ਠੰਡਾ ਜਲ ਪਰ ਇੱਕ ਗੱਲ ਹੈ ਇਸ਼ਨਾਨ ਕਰਕੇ ਐਂਜ ਕੁਨ ਮਿਲਦੇ ਹੈ। ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਹੂੰ, ਹੋਰ
ਮੈਂ ਉਹੀ ਰੱਬ ਦੇ ਦਰ ਤੇ ਗਏ ਹੋਏ ਹੋ। ਇਸ਼ਨਾਨ ਕਰਕੇ ਨਾ ਆਏ ਐਵੇਂ ਹੋ ਸਕਦਾ।
ਉੱਥੇ ਤਾਂ ਹੋਰ ਲੰਗਰ ਪਾਣੀ ਛੱਕਿਆ ਉੱਥੇ ਫੇਿਰ
ਹਾਂਜੀ, ਹਾਂਜੀ। ਅਸੀਂ ਇਹ ਉੱਥੋਂ ਆਪਣਾ ਸਰੋਵਰ ਇਸ਼ਨਾਨ ਕੀ ਤਾ ਫਿਰ ਓਥੋਂ ਅ ਨਾਲ ਹੀ ਗਰਮ, ਗਰਮ-ਗਰਮ ਚਾਹ ਵਗੈਰਾ ਪੀ ਕੇ ਫਿਰ ਅਸੀਂ ਅੰਦਰ ਦਰਸ਼ਨ ਕਰਨ ਗਏ ਤੇ ਪੂਰਾ ਸੁਖਮਨੀ ਸਾਹਿਬ ਦਾ ਪਾਠ ਅਸੀਂ ਉੱਥੇ ਬੈਠੇ ਕੇ ਸੁਣਿਆ ਉੱਥੇ, ਇਨਾ ਮਤਲਬ ਮਨ ਨੂੰ ਇਤਨੀ ਸ਼ਾਂਤੀ ਮਿਲੀ ਹੈ ਨਾ ਗੁਰਦੁਆਰੇ ਚ ਵੈਸੇ ਵੀ ਸ਼ਾਂਤੀ ਮਿਲਦੀ ਹੈ ਅਗਰ ਕਿਸੇ ਨੂੰ ਕੋਈ ਹੋਵੇ ਕੁਛ ਸਟ੍ਰੈੱਸ ਹੋਵੇ ਕੁ ਦੁੱਖ ਹੋਵੇ ਕੋਈ ਕਲੇਸ਼ ਹੋਵੇ ਅਗਰ ਤੁਸੀਂ ਗੁਰ ਦਾ ਪਾਠ ਕਰ ਲੋਗੇ ਨਾ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਆਜੇਗੀ। ਜਾਂ ਅਸੀਂ ਗੁਰਦੁਆਰੇ ਜਾ ਕੇ ਕੀਰਤਨ ਸੁਣਾਂਗੇ ਤਾਂ ਮਨ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਬਾਣੀ ਚੀਜ਼ ਹੀ ਐਸੀ। ਉੱਥੋਂ ਸਵੇਰ ਵਾਪਸ ਹਾਂ ਇਸ਼ਨਾਨ ਕਰਕੇ ਲੰਗਰ ਛੱਕ ਕੇ ਫੇਰ ਅਸੀਂ ਵਾਪਸ ਫੇਰ ਥੱਲੇ ਸਟੇ ਕੀਤਾ ਅਸੀਂ ਗੁਰਦੁਆਰੇ।
ਅੱਛਾ।
ੳਥੋਂ ਸਟੇ ਕਰਕੇ ਸਾਨੂੰ ਮਤਲਬ ਆਂਦੀਆਂ ਜਾਂਦਿਆਂ ਪੰਜ, ਛੇ ਦਿਨ ਲੱਗ ਗਏ। ਹਾਂ, ਫੇਰ ੳਸ ਮਤਲਬ ਅਸੀ ਯਾਤਰਾ ਕਰਕੇ ਫੇਰ ਅਸੀ ਆਪਣਾ ਵਾਪਿਸ ਆ ਗਏ।
ਅੱਛਾ।
ਹੋਰ ਤੁਸੀ
ਬਸ ਬਸ ਅਸੀ ਗਏ ਸੀਗੇ ਅਸੀ ਦੂਸਰੀ ਜਗ੍ਹਾ ਗਏ ਸੀਗੇ, ਬੱਚੇ ਨੇ ਨਾ ਛੋਟੇ। ਤੇ ਫੇਰ ਬ ਬੱਚੇ ਕਹੰਦੇ ਸੀਗੇ ਸਾਨੂੰ ੳਧਰ ਘੁਮਾਓ, ਸ਼ਿਮਲੇ ਵੱਲ ਨੂੰ ਗਏ ਸੀ। ਹਿਮਾਚਲ ਸਾਈਡ ਗਏ ਸੀਗੇ ਹਾਂਜੀ, ਸ਼ਿਮਲੇ ਗਏ ਸੀ ਇੱਕ, ਦੋ ਦਿਨ ਵਾਸਤੇ ਹਾਂਜੀ ਗਏ ਸੀਗੇ ਤੇ ਔਰ ੳਥੇ ਜਾ ਕੇ ਫੇਰ ਕਮਰਾ ਵਗੈਰਾ ਲਿੱਤਾ, ਥੋੜੀ ਦੇਰ ਆਰਾਮ ਰੂਮ ਕੀਤਾ ਫੇਰ ਗਏ ਸੀ ਫੇਰ ਅਸੀ ਮਾਲ ਰੋਡ ਹੈਗੀ ੳਥੇ ਸ਼ਿਮਲੇ ਚ ਈ
ਹਾਂਜੀ ਬੜੀ ਫੇਮਸ ਹੈਗੀ ੳਥੇ ਦੀ, ਬੜੀ ਮਸ਼ਹੂਰ ਏ ਉੱਥੇ ਦੀ ਰੋਡ ੳਥੇ ਹਾਂਜੀ ਬਾਜ਼ਾਰ ਘੁੰਮੇ, ਬੱਚਿਆਂ ਨੇ ਲੈਨਾ ਚੀਜ਼ਾਂ ਲੈਨੀਆਂ ਖੇਡਨ ਵਾਸਤੇ ਟਾਯੇ ਵਗੈਰਾ ਲਿੱਤੇ ਏਨਾਂ ਨੇ ਖਿਲੌਨੇ ਵਗੈਰਾ ਤੇ ਫੇਰ ੳਥੇ ਇਕ ਚਰਚ ਹੈਗੀ ਐ, ਚਰਚ ਵਿਚ ਗਏ। ਚ੍ਚ ਹਾਂਜੀ ਬੜੀ ਸੋਹਨੀ ਬਨੀ ਹੋਈ ਐ, ੳਧਰ ਹਾਂਜੀ ਚ੍ਰਚ ਗਏ ੳਥੇ ਦੇਖਿਆ ਅਸੀ ਫੇਰ ਅੰਦਰ ਬੱਚੇ ਵੀ ਗਏ। ਫੋਟੋਆਂ ਵਗੈਰਾ ਖਿਚਾਈਆਂ ਸਾਰੇ ਨੇ ਹਾਂਜੀ ਤੇ ਬਸ ਫੇਰ ਓਦੇ ਖਾਦਾ ਪੀਤਾ ੳਥੇ ਫੇਰ ੳਹ ਸੀਗੀ ਹੋਸਟ ਹੋਰਸ ਦੀ ਹੁੰਦੀ ਏ ਨਾ ਘੋੜੇ ਵਾਲੀ ਰਾਈਡਿੰਗ ਹੁੰਦੀ ਹੈ ਹਾਂਜੀ ਹਾਂਜੀ ੳਹ ਕੀਤੀ ਏਨਾਂ ਨੇ। ਤੇ ਬਸ ਬੱਚੇਆਂ ਨੇ ਇੰਜੋਏ ਕੀਤਾ। ਖਾਇਆ ਪੀਆ ਹਾਂਜੀ ਇੱਕ, ਦੋ ਦਿਨ ਆਸਤੇ ਹੀ ਗਏ ਸੀਗੇ ਏਨੀ ਜ਼ਿਆਦਾ ਦੇਰ ਬੱਚਿਆਂ ਨਾਲ ਗਰਮੀ ਬੜੀ ਪੈ ਰਹੀ ਐ ਨਾ। ਤੇ ਫੇਰ ਜ਼ਿਆਦਾ ਟਾਇਮ ਅਸੀ ਫਿਰ ਗਏ ਨੇ ਬਸ ਉਹੀ ਬੱਚਾ ਘਰੇ ਕਾਲੇ ਪਏ ਹੋਏ ਸੀਗੇ ਤੇ ਫੇਰ ਏਨਾਂ ਕਰਕੇ ਅਸੀ ਗਏ ਫੇਰ ਇੱਕ, ਦੋ ਦਿਨ ਰਹ ਕੇ ਆਏ ਆਂ ਬਾਹਰ ਤੇ ਬਸ ਫੇਰ ਜ਼ਿਆਦਾ ਦੇਰ ਅਸੀ ਨਿਕਲੇ ਨੀ ਸ਼ਾਮ ਨੂੰ ਈ ਨਿਕਲਦੇ ਸੀਗੇ
ਬਾ
ਸ਼ਾਮ ਦਾ ਹੀ ਟੈਮ ਹੈਗਾ, ਦੇਖਣ ਦਾ ਨਜ਼ਾਰਾ ੳਧਰ ਦਾ ਘੁੰਮਣ ਦਾ। ਹਾਂਜੀ ੳਥੇ ਫੇਰ ਜਾਕੋ ਮੰਦਿਰ ਹੈਗਾ, ਜਾਕੋ ਮੰਦਿਰ ਹੈਗਾ, ਹੈਗਾ ੳਥੇ, ੳਥੇ ਗਏ। ਚੜ ਕੇ ਕਾਫ਼ੀ ਦੂਰ ਹਾਂਜੀ, ਕਾਫ਼ੀ ਉਂਚਾਈ ਤੇ ਹੈਗਾ ਜਾਕੋੋ ਮੰਦਿਰ ਬਨੇਆ ਹੋਇਆ, ੳਥੇ ਰਸਤੇ ਚ ਆਂਦੇ ਨੇ ਬਾਂਦਰ ਆਂਦ ਦੇ ਨੇ, ੳਨਾ ਨੂੰ ਬੱਚਿਆਂ ਦੇ ਅਰ ਰ ਹੱਥ ਥੋਂ ੳਨਾ ਨੂੰ ਖੁਆ ਖਾਣ ਲਈ ਕੇਲੇ ਦੇਨਾ, ਛੋਲੇ ਦੇਨਾ ਲ਼ੈ ਵੀ ੳਨਾਂ ਨਾਲ ਫੋਟੋਆਂ ਕਰਾਈਆਂ, ਬੜੇ ਮਤਲਬ ਏਨਾਂ ਨੇ ਵੀ ਬੜੇ ਮਜ਼ੇ ਕੀਤੇ ਨੇ। ਹਾਂਜੀ ਹਾਂਜੀ, ਬਸ ਅਪਣੀ- ਅਪਣੀ ਯਾਤਰਾ ਦਾ ਹਾਂਜੀ ਹਾਂਜੀ
ਅਸੀ ਤੇ ਆਪ ਆਏ ਗਰਮੀਆਂ ਚ ਜਦੋਂ ਵੀ ਛੁੱਟੀਆਂ ਹੁੰਦੀਆਂ ਨੇ ਨਾ ਅਸੀ ਕਿਤੇ ਨਾ ਕਿਤੇ ਜਾਂਦੇ ਰਹਨੇ ਆ, ਜਿਵੇਂ ਅਨੰਦਪੁਰ ਸਾਹਿਬ ਹੈ। ਵੀ ਬੱਚੇ ਕਹੰਦੇ ਨੇ ਵੀ ਅਨੰਦਪੁਰ ਸਾਹੇਬ ਜਾਨਾ, ਚਲੋ ਚਲੀਏ। ਇੱਧਰ ਫਤਿਹਗੜ੍ਹ ਸਾਹਿਬ ਐਂਜ ਏ। ਉੱਥੇ ਵੀ ਅਸੀਂ ਹਾਂ ਉੱਧਰ ਚਲੇ ਗਏ ਅਤੇ ਅੰਮ੍ਰਿਤਸਰ ਚਲੇ ਗਏ। ਹਜ਼ੂਰ ਸਾਹਿਬ ਚਲੇ ਗਏ ਇਸ ਤਰ੍ਹਾਂ ਅਸੀਂ ਤੋ ਆਏ ਸਾਲ ਗਰਮੀਆਂ ਦੇ ਵਿੱਚ ਨਾ ਬੱਚਿਆਂ ਨਾਲ ਜਾਂਦੇ ਆ ਬੜਾ ਮਤਬ ਦਾ ਮਤਲਬ ਬੱਚਿਆਂ ਨਾਲ ਘੁੰਮਣ ਦਾ ਵੈਸੇ ਵੀ ਸਕੂਨ ਜਾ ਮਿਲਦਾ ਹੈਗਾ ਔਰ
ਹਾਂ ਬੱਚਿਆਂ ਨਾਲ ਤੇ ਫਿਰ ਉਹੀ ਨਾ ਪਰ ਉਹੀ ਨਾ ਮੇਰੀ ਗੁੜੀਆਂ ਛੋਟੀ ਨਾ ਤੇ ਫਿਰ ਤੰਗ ਕਰਦੀ ਫਿਰ ਤਾਂ ਕਰਕੇ ਮੈਂ ਕਿਆ ਚਲੋ ਵੱ ਵੱਡੀ ਹੋਏਗੀ ਵੱਡੀ ਹੋ ਕੇ ਇਹਨੂੰ ਦੱਸਾਂਗੇ ਗੁਰੂਆਂ ਬਾਰੇ ਗੁਰਦੁਆਰਿਆਂ ਬਾਰੇ ਪੰਜ ਤਖ਼ਤਾਂ ਸਾਹਿਬ ਲੈ ਕੇ ਜਾਵਾਂਗੇ ਬੱਚਿਆਂ ਨੂੰ ਸਾਰੇ ਦਰਸ਼ਨ ਕਰਾਵਾਂਗੇ।
ਹਾਂ ਬਿਲਕੁਲ-ਬਿਲਕੁਲ ਓ ਤੇ ਹੈ ਈ ਏ ਸਾਡਾ ਸਾਡੀਆਂ ਸਥਾਨ ਹੈ ਹੀ ਕੇੜੇ ਨੇ ਗੁਰੂਆਂ ਦੇ ਸਥਾਨ ਨੇ ਜਿੱਥੇ ਅਸੀਂ ਜਾਣਾ ਸਾਨੂੰ ਜਿੱਥੇ ਸਕੂਨ ਮਿਲਦਾ। ਅਸੀਂ ਉੱਥੇ ਹੀ ਜਾਂਣੇ ਆਂ।
ਜਾਂਣੇ ਆਂ ਹਾਂਜੀ-ਹਾਂਜੀ।
ਕਿ ਜਿੱਥੇ ਕੀਰਤਨ ਹੁੰਦਾ ਹੋਵੇ ਗੁਰਬਾਣੀ
ਹਨ ਹਾਂ ਗੁਰਬਾਣੀ ਤੋਂ ਵੱਡਾ ਸਕੂਨ ਹੈ ਈ ਨਈ ਕੋਈ
ਹੈ ਈ ਨਈ ਬਿਲਕੁਲ ਸਈ ਗੱਲ ਹੈ ਹੂੰ।
ਸਕੂਨ ਈ ਇੱਥੇ ਮਿਲਦਾ ਹੈਗਾ ਹਾਂਜੀ।
ਹਾਂ ਬਿਲਕੁਲ ਉਂਝ ਵੀ ਤੁਸੀਂ ਦੇਖ ਲਓ ਅ ਆਪਣਾ ਬਾਣੀ ਪੜੋ ਜਿਵੇਂ ਅੰਮ੍ਰਿਤ ਵੇਲੇ ਬਾਣੀ ਪੜੋ ਤਾਂ ਵੀ ਮਨ ਨੂੰ ਸ਼ਾਂਤੀ ਮਿਲਦੀ ਏ। ਗੁਰਦੁਆਰੇ ਚਲੇ ਜਾਓ ਤਾਂ ਵੀ ਮਨ ਨੂੰ ਸ਼ਾਂਤੀ ਮਿਲਦੀ ਏ ਤੁਸੀਂ ਵੈਸੇ ਵੀ ਘਰ ਬਹਿ ਕੇ ਪਾਠ ਸੁਖਮਨੀ ਸਾਹਿਬ ਦਾ ਕਰ ਲੋ ਨਿਤਨੇਮ ਕਰ ਲਓ ਕੀ ਕੀਰਤਨ ਸੁਣ ਲਓ ਟੀਵੀ ਵਿੱਚ ਕੀਰਤਨ ਸੁਣ ਲਓ ਤਾਂ ਵੀ ਸਕੂਨ ਮਿਲਦਾ।
ਹਾਂਜੀ-ਹਾਂਜੀ।
ਹ ਇਹ ਯਾਤਰਾ ਕਰਨ ਦਾ ਤੇ ਯਾ ਤਰਾਂ ਉਈ ਸਫਲ ਏ ਜਿੱਥੇ ਸਾਨੂੰ ਕੁਛ ਸਕੂਨ ਮਿਲੇ
ਸਿੱਖਣ ਨੂੰ ਮਿਲਦਾ ਹੈ ਨਾਲੇ ਸਕੂਨ ਨੂੰ ਮਿਲਦਾ ਹੈਗਾ।
ਹਾਂ ਕੰਨਾਂ ਵਿੱਚ ਕੋਈ ਅੱਛੀ ਗੱਲ ਪਵੇ। ਅੱਛਾ ਅੱਛੀ ਚੀਜ਼ ਸੁਣੀਏ ਜੇੜੀ ਅਸੀਂ ਉਸ ਤੇ ਚੱਲ ਵੀ ਸਕੀਏ। ਪਰ ਅਸੀਂ ਅੱਗੋਂ ਹੋ ਕੇ ਆਪਣੇ ਬੱਚਿਆਂ ਨੂੰ ਦੱਸ ਸਕੀਏ ਅਸੀਂ ਇਸੇ ਕਰਕੇ ਲੈ ਕੇ ਜਾਂਦੇ ਆਂ ਬੱਚਿਆਂ ਨੂੰ ਬੱਚਿਆਂ ਨੂੰ ਪਤਾ ਚਲੇ
ਹਾਂਜੀ-ਹਾਂਜੀ।
ਬਾਣੀ ਕੀ ਐ ਗੁਰਦੁਆਰਾ ਕੀ ਐ।
ਹਾਂ ਵਧੀਆ-ਵਧੀਆ ਹੋਰ ਬੱਚੇ ਹੋ ਗਏ ਖੁਸ਼
ਹਾਂ ਓ ਤੇ ਹੈ ਬਚਿਆਂ ਨੇ ਤੇ ਖੁਸ਼ ਹੋਣੇ ਨੇ। ਯਾਤਰਾ ਕਰਕੇ ਆਣਗੇ ਤੇ ਖੁਸ਼ ਈ ਹੋਣਗੇ।
ਹਾਂਜੀ-ਹਾਂਜੀ ਹਾਂ ਵਧੀਆ ਖੁਸ਼ ਹੋਣੇ ਚਾਹੀਦੇ ਨੇ ਬੱਚੇ
ਬਿਲਕੁਲ- ਬਿਲਕੁਲ ਅਸੀ ਤੇ ਸ਼ੁਕਰ ਕਰਨੇ ਆ ਜੇ ਆਣ ਤੇ ਅਸੀਂ ਜਾਈਏ।
ਹਾਂ ਹਾਂਜੀ-ਹਾਂਜੀ ਓ ਤੇ ਹੈ ਈ ਏ।
ਹੋਰ ਲੋਕ ਕਿਤੇ-ਕਿਤੇ ਜਾਂਦੇ ਨੇ ਅਸੀਂ ਤੇ ਉੱਥੇ ਹੀ ਜਾਂਣੇ ਆਂ ਜਿੱਥੋਂ ਸਾਨੂੰ ਸਕੂਨ ਮਿਲਦਾ।
ਹਾਂਜੀ-ਹਾਂਜੀ ਇਸ ਤੋਂ ਵੱਡੀ ਚੀਜ਼ ਈ ਨੀ ਹੈ ਕੋਈ
ਬਿਲਕੁਲ। ਉਹ ਤੇ ਹੈ ਈ ਏ ਉਹ ਧਾਰਮਿਕ ਅਥਾਨ ਸਾਡਾ ਘਰ ਹੈ।
ਹਾਂਜੀ, ਹਾਂਜੀ।
ਹੋਰ ਧਰਮ ਮਸਾਲਾ ਹਾਂਜੀ
ਹਾਂਜੀ, ਹਾਂਜੀ ਚਲੋ ਠੀਕ ਏ--ਫਿਰ ਕਰ ਦੇ ਹਾਂਜੀ ਜੀ ਚੰਗਾ